ਕੱਲ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਭੈਣ ਜੀ ਠੀਕ-ਠਾਕ ਓ?
ਹਾਂਜੀ, ਠੀਕ-ਠਾਕ, ਤੁਹੀ ਦੱਸੋ ਤੁਸੀ ਠੀਕ-ਠਾਕ ਓ?
ਹਾਂਜੀ-ਹਾਂਜੀ, ਜੀ ਸਭ ਵਧੀਆ ਜੀ।
ਹੋਰ, ਕੀ ਕਰਦੇ ਪਏ ਸੀ? ਹੈਲੋ।
ਕੁੱਜ ਵੀ ਨੀ।
ਮੈਂ ਕਿਹਾ, ਹੋਰ ਕੀ ਕਰਦੇ ਪਏ ਸੀ ਜੀ?
ਬਸ ਭੈਣ ਜੀ ਕੁਛ ਵੀ ਨੀ ਕਰਦੇ ਪਏ ਸੀ, ਵਿਹਲੇ।
ਅੱਛਾ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਮੇਰਾ ਇੱਕ ਵਿਚਾਰ ਸੀ।
ਹਾਂਜੀ-ਹਾਂਜੀ, ਬੋਲੋ ਜੀ, ਕੀ ਵਿਚਾਰ ਸੀ ਤੁਹਾਡਾ?
ਮੇਰੇ ਹਿਸਾਬ ਨਾਲ ਨਾ ਅਧਿਆਪਕ ਸਾਡੇ ਜੀਵਨ ਦੇ ਨਾ, ਸਭ ਤੋਂ ਮਹੱਤਵਪੂਰਨ ਵਿਅਕਤੀ ਹੁੰਦੇ ਨੇ ਜੀ।
ਹਾਂਜੀ-ਹਾਂਜੀ, ਬਿਲਕੁਲ ਅਗੇ, ਬਹੁਤ ਮਤਲਬ, ਅਧਿਆਪਕ ਬਿਨਾਂ ਤੇ ਕੁਛ ਵੀ ਨੀ ਹੈ।
ਹਾਂਜੀ-ਹਾਂਜੀ, ਅਧਿਆਪਕ ਵੀ ਸਾਨੂੰ ਕਿਤਾਬਾਂ ਗਿਆਨ ਵੀ ਨਹੀਂ ਦਿੰਦੇ ਜੀ। ਜੀ ਸਾਨੂੰ ਇਨਸਾਨ ਬਣਾਂਦੇ ਨੇ, ਇਨਸਾਨੀਅਤ ਇਮਾਨਦਾਰੀ ਸਿਖਾਂਦੇ ਨੇ, ਸਾਨੂੰ ਜੀਵਨ ਚੱਲਣਾ ਸਿਖਾਂਦੇ ਆ ਜੀ, ਏ ਬੜਾ ਕੁਛ ਸਿਖਾਂਦੇ ਨੇ ਜੀ। ਹਾਂਜੀ, ਜਿਵੇਂ ਸਾਨੂੰ ਜਨਮ ਤੇ ਦੇਖੋ ਦੀ ਮ, ਮਾਂ-ਬਾਪ ਈ ਦਿੰਦੇ ਨੇ। ਪਰ ਜੀ ਦੂਸਰੇ ਦੇ ਨਾਲ ਮੂੰਹ ਵੀ ਦਿੰਦੇ ਨੇ। ਜੀ ਮਾਂ-ਬਾਪ ਸਾਨੂੰ ਜਨਮ ਦਿੰਦੇ ਨੇ ਜੀ, ਫਿਰ ਉਹ ਸਾਨੂੰ ਇਮਾਨਦਾਰੀ ਜੋ ਅਧਿਆਪਕ ਹੁੰਦੇ ਨੇ। ਉਹ ਸਾਨੂੰ ਇਮਾਨਦਾਰੀ, ਸਭ ਕੁੱਛ ਸਿੱਧੇ ਤੇ ਚਲਾਂਦੇ ਨੇ, ਮੁਸ਼ਕਿਲ ਸਮੇਂ ਤੋਂ ਕਿਵੇਂ ਗੱਲਾਂ ਉਹ ਵੀ ਸਾਨੂੰ ਸਿਖਾਂਦੇ ਆ ਜੀ, ਸਿੱਖਿਆ ਦਿੰਦੇ ਨੇ, ਹੈਲੋ। ਹੈਲੋ ਹੈਲੋ-ਹੈਲੋ, ਆ ਗਈ ਅਵਾਜ਼?
ਹੈਲੋ, ਹਾਂਜੀ-ਹਾਂਜੀ ਆਗੀ ਅਵਾਜ਼?
ਹਾਂਜੀ-ਹਾਂਜੀ, ਹੁਣ ਆ ਰਹੀ ਏ, ਹੁਣ ਦੱਸੋ ਜੀ ਕੀ ਬੋਲ
ਮੈਂ ਕਿਆ ਜੀ, ਮਾਂ-ਬਾਪ ਜੇ ਰੀ ਸਾਨੂੰ ਜਨਮ ਦਿੰਦੇ ਨੇ, ਪਰ ਫਿਰ ਜੇ ਸਾਡੇ ਅਧਿਆਪਕ ਨੇ ਉਹ ਸਾਨੂੰ ਚੰਗਾ ਜਨਮ ਦਿੰਦੇ ਆ ਜੀ। ਸਾਰੀ ਇਮਾਨਦਾਰੀ, ਸਹੀ ਰਸਤੇ ਚੱਲਨਾ। ਜੀ ਮੁਸ਼ਕਿਲ ਸਮੇਂ'ਚ ਕਿਵੇਂ ਨਿਕਲਣਾ ਸਾਨੂੰ, ਜੀ ਉਹ ਵੀ ਬੜਾ ਕੁਛ ਸਿਖਾਂਦੇ ਨੇ ਜੀ।
ਹਾਂਜੀ-ਹਾਂਜੀ ਜੀ, ਬਿਲਕੁਲ ਜੀ, ਬਿਲਕੁਲ ਠੀਕ ਬੋਲ ਰਹੇ ਓ ਤੁਸੀ। ਹਾਂਜੀ, ਬਹੁਤ ਵੱਡਾ ਹਿੱਸਾ ਹੈਗਾ ਸਾਡਾ ਇੱਕ ਅਧਿਆਪਕ ਦਾ, ਸਾਡੀ ਜ਼ਿੰਦਗੀ ਦੇ ਵਿੱਚ।
ਹਾਂਜੀ-ਹਾਂਜੀ।
ਕਿਉਕੀ ਉਹ ਸਾਨੂੰ ਹਰ ਚੀਜ਼ ਜੀ ਜਿਵੇਂ, ਅਨੁਸ਼ਾਸਨ ਕਰਨਾ, ਵੱਡਿਆਂ ਦਾ ਆਦਰ ਕਰਨਾ। ਗਲਤ, ਸਹੀ ਦਾ ਬਾਰੇ ਦੱਸਣਾ, ਹਨਾ। ਤੇ, ਅਸੀਂ ਕੋਈ ਵੀ ਚੀਜ਼ ਕੋਈ ਵੀ ਮੁਸ਼ਕਿਲ'ਚ ਅਸੀਂ ਕਿਵੇਂ ਨਿਕਲਣਾ ਏ, ਉਹ ਸਾਡਾ ਮਾਗ ਦਰਸ਼ਨ ਕਰਦੇ ਐ।
ਹਾਂਜੀ- ਹਾਂਜੀ ਜਿਵੇਂ ਜੀ ਦੇਖੋ ਜੀ ਹੁਣ ਇਤਿਹਾਸ ਵਿੱਚ ਵੀ ਬਹੋਤ ਮਹਾਨ ਵਿਅਕਤੀ ਦੀ ਸਫਲਤਾ ਦੇ ਪਿੱਛੇ ਉਹਨਾਂ ਦੇ ਵੀ ਅਧਿਆਪਕ ਦਾ ਹੱਥ ਹੂੰਦਾਂ ਜੀ। ਜਿਵੇਂ ਹੁਣ ਮੰਨ ਲਓ। ਡਾਕਟਰ ਏ ਡਾਕਟਰ ਅਬਦੁਲ ਕਮਾਰ ਕਲਾਮ ਜੀ ਆਪਣੇ ਅਧਿਆਪਕ ਉਸਨੂੰ ਬਹੋਤ ਸਤਕਾਰ ਦਿੰਦੇ ਸੀ ਜੀ।
ਹਾਂਜੀ- ਹਾਂਜੀ ਜੀ ਬਹੋਤ ਜਿਵੇਂ ਹੁਣ ਕਈ ਲੋਕੀਂ ਵਕੀਲ ਬਣਦੇ ਆ, ਡਾਕਟਰ ਬਣਦੇ ਆ ਹਨਾ ਤੇ ਉਹਨਾਂ ਦੇ ਪਿੱਛੇ ਦੇ ਦੇਖੋ ਇੱਕ ਅਧਿਆਪਕ ਦਾ ਹੀ ਹੱਥ ਐ। ਕਿਉਂਕਿ ਉਹ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਸ਼ਿਕਸ਼ਿਤ ਕੀਤਾ ਉਹਨਾਂ ਨੂੰ ਪੜਾਇਆ ਏ, ਤਾਂ ਹੀ ਉਹ ਇਸ ਕਾਬਿਲ ਬਣਨੇ ਏ ਨਾ।
ਹਾਂਜੀ- ਹਾਂਜੀ ਜੀ ਸਾਨੂੰ ਸੱਚ ਬੋਲਣਾ ਦੂਸਰਿਆਂ ਦੀ ਮਦਦ ਕਰਨਾ ਅਤੇ ਦੇਸ਼ ਦੇ ਚੰਗੇ ਲਈ ਨਾਗਰਿਕ ਬਣਨਾ ਉਹ ਵੀ ਸਿਖਾਉਂਦੇ ਸਾਨੂੰ ਬੜਾ ਕੁਛ ਸਿਖਾਂਦੇ ਏ।
ਹਾਂਜੀ- ਹਾਂਜੀ, ਹਾਂਜੀ ਇਹ ਸਾਡੇ ਅੰਦਰ ਭਾਵਨਾ ਪਾਉਂਦੇ ਆ ਜੀ ਹਰ ਚੀਜ਼ ਨੂੰ ਕਿਵੇਂ ਕੀ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ।
ਹਾਂਜੀ- ਹਾਂਜੀ ਅੱਜ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਆ ਬਹੋਤ ਵੱਧ ਗਈ ਆ। ਪਰ ਫੇਰ ਵੀ ਅਧਿਆਪਕ ਦੀ ਜਗਾ ਕੋਈ ਨਹੀਂ ਲੈ ਸਕਦਾ ਜੀ।
ਹਾਂਜੀ- ਹਾਂਜੀ ਉਹ ਤੇ ਹੈਗੇ ਜੀ ਜਿਵੇਂ ਕੰਪਿਊਟਰ ਹੋ ਗਿਆ ਹਨਾ, ਤੇ ਇੰਟਰਨੈਟ ਹੋ ਗਿਆ। ਇਹ ਤੇ ਆਪਣੀ ਜਗਾ ਹੈਗੇ ਨੇ ਪਰ ਇੱਕ ਅਧਿਆਪਕ ਜਿਹੜਾ ਹੈ ਨਾ ਉਹਦੀ ਜਗਾ ਕੋਈ ਨਹੀਂ ਲੈ ਸਕਦਾ, ਨਾ ਕੋਈ ਕੰਪਿਊਟਰ ਉਹਨਾਂ ਦੀ ਜਗਾ ਲੈ ਸਕਦਾ ਨਾ ਇੱਕ ਇੰਟਰਨੈੱਟ ਉਹਨਾਂ ਦੀ ਜਗਾ ਲੈ ਸਕਦਾ ਉਹ ਜੋ ਸਾਨੂੰ ਗਿਆਨ ਦਿੰਦੇ ਹੈ ਨਾ ਉਹ ਕੋਈ ਕੰਪਿਊਟਰ ਕੋਈ ਇੰਟਰਨੈੱਟ
ਹਾਂਜੀ- ਹਾਂਜੀ। ਜੀ ਹੁਣ ਇੱਕ ਚੰਗਾ ਅਧਿਆਪਕ ਜੀ ਵਿਦਿਆਰਥੀ ਦੇ ਅੰਦਰ ਨਾ, ਆਤਮ ਵਿਸ਼ਵਾਸ ਪੈਦਾ ਕਰਦਾ ਹੈ ਜੀ।
ਹਾਂਜੀ। ਹਾਂਜੀ।
ਅਤੇ ਜਦੋਂ ਕੋਈ ਵਿਦਿਆਰਥੀ ਨਿਰਾਸ਼ ਹੁੰਦਾ ਹੈ ਤਾਂ ਅਧਿਆਪਕ ਨਾ ਉਸਨੂੰ ਹੌਸਲਾ ਦਿੰਦੇ ਹਨ। ਵੀ ਫੇਰ ਅੱਗੇ ਕਿਵੇਂ ਵੱਧਣਾ ਏ?
ਹੈ ਹੀ ਹੈ ਹੁਣ ਕਈ ਵਾਰੀ ਕਲਾਸ ਵਿੱਚ ਕੋਈ ਗੱਲ ਹੋ ਜਾਂਦੀ ਹੈ ਜਾਂ ਫੇਰ ਆਪਣੇ ਮਾਂ ਮਾਂ-ਪਿਓ ਨਾਲ ਕੋਈ ਗੱਲ ਹੋ ਜਾਂਦੀ। ਬੱਚਾ ਗੁੱਸਾ ਹੋ ਜਾਂਦਾ ਏ। ਤੇ ਫਿਰ ਉਹ ਇਹ ਹੋ ਜਾਂਦਾ ਕਿ ਅਹ- ਦੇ ਬਾਰੇ ਉਹ ਨਹੀਂ ਕਰਨਾ ਚਾਹੀਦਾ। ਗੁੱਸਾ ਸਾਨੂੰ ਘੱਟ ਕਰਨਾ ਚਾਹੀਦਾ। ਸਹੀ ਗੱਲਾਂ ਸਿੱਖਂਦੇ ਆ ਸਾਨੂੰ, ਹਨਾ।
ਹਾਂਜੀ- ਹਾਂਜੀ। ਹੁਣ ਦੇਖੋ ਜੀ, ਮੈਨੂੰ ਲੱਗਦਾ ਕਿ ਅਧਿਆਪਕ ਨਾ ਹੁੰਦੇ, ਜੇ ਨਾ ਹੁੰਦੇ ਅਧਿਆਪਕ। ਤੇ ਸਮਝ ਦੀ, ਸਬਰ ਦੀ, ਸੰਭਾਵਨਾ ਵੀ ਨਾ ਹੁੰਦੀ ਜੀ।
ਹਾਂਜੀ- ਹਾਂਜੀ ਉਹ ਤਾਂ ਹੈ ਹੀ ਹੈ ਜੀ।
ਹਾਂਜੀ- ਹਾਂਜੀ ਇਸ ਲਈ ਨਾ ਹਰ ਵਿਦਿਆਰਥੀ ਨੂੰ ਨਾ ਆਪਣੇ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ।
ਹਾਂਜੀ- ਹਾਂਜੀ ਪਰ ਭੈਣ ਜੀ ਦੇਖੋ ਪਹਿਲੇ ਜ਼ਮਾਨੇ ਵਿੱਚ ਦੇਖੋ, ਅਸੀਂ ਸਾਡੇ ਅਧਿ ਆਪਕ ਹੁਨ ਵੀ ਸਾਨੂੰ ਮਿਲਦੇ ਆ ਨਾ, ਤੇ ਅਸੀਂ ਉਹਨਾਂ ਦਾ ਪੂਰਾ ਸਤਿਕਾਰ ਕਰੀਦਾ। ਕਈ ਵਾਰੀ ਰੁਕ ਕੇ ਉਹਨਾਂ ਦਾ ਹਾਲ-ਚਾਲ ਪੁੱਛ ਲਈਦਾ, ਹਨਾ। ਅਗਰ ਅਸੀਂ ਕਾਫ਼ੀ ਦੂਰ ਹੁੰਦੇ ਹਾਂ ਤੇ ਇਹਨਾਂ ਨੂੰ ਸਿਰ ਚੁੱਕ ਚੁਕਾ ਦਿੰਦੇ ਹਾਂ, ਹਨਾ ਲੇਕਿਨ ਅੱਜ-ਕੱਲ ਦੇ ਬੱਚੇ ਤੇ ਤੁਸੀਂ ਦੇਖ ਲਓ। ਨੀ, ਮਤਲਬ ਸਾਡੇ ਕੋਲੋਂ ਨੇੜੇ ਦੀ ਲੰਘ ਜਾਣਗੇ ਲੇਕਿਨ ਕਦੇ ਵੀ ਇਗਨੋਰ ਕਰ ਕੇ ਚੱਲ ਜਾਂਦੇ ਆ। ਕਦੇ ਤੁਹਾਨੂੰ ਸਿਰ ਨੀ ਚਝੁਕਾਉਣਗੇ ਸ਼ਸ਼ੀ ਕਾਲ ਵਗੈਰਾ ਕੁਛ
ਹਾਂਜੀ- ਹਾਂਜੀ ਪਹਿਲੇ ਜਮਾਨੇ ਚ ਤਾਂ ਬਹੁਤ ਵਧੀਆ ਹੁੰਦਾ ਸੀ। ਬੱਚੇ, ਅੱਜ-ਕੱਲ੍ਹ ਜਮਾਨੇ ਤੇ ਬੱਚੇ, ਐਵੇਂ ਦੇ ਨੀ ਹੈ। ਉਹ ਸੋਚਦੇ ਨੇ, ਮੈਡਮ ਜਾ ਰਹੀ ਜਾਈ ਜਾਏ ਇਗਨੋਰ ਮਾਰਦੇ ਜੀ
ਹਾਂਜੀ, ਪਰ ਦੇਖੋ, ਤੁਸੀਂ ਅਹ ਪਹਿਲੇ ਜਿਵੇਂ, ਹੁਣ ਬੱਚਿਆਂ ਨੂੰ ਤੇ ਮਾਰਨ ਦਾ ਹੈ ਹੀ ਨਈ ਅਲਾਊਡ ਨਈ ਹੈਗਾ, ਮਾਰ ਹੀ ਨਹੀਂ ਸਕਦੇ ਤੁਸੀਂ, ਬੱਚਿਆਂ ਨੂੰ ਹਨਾ
ਹਾਂਜੀ -ਹਾਂਜੀ
ਤੇ ਪਹਿਲੇ, ਇਹੋ ਹੁੰਦਾ ਸੀ ਕਿ, ਬੱਚਿਆਂ ਨੂੰ ਆਪਣੇ ਅਧਿਆਪ ਅਧਿਆਪਕ ਦਾ ਪੂਰਾ, ਡਰ ਹੁੰਦਾ ਸੀ ਹਨਾ। ਉਹਨਾਂ ਕੋਲ ਮਤਲਬ, ਪੂਰਾ ਡਰ ਹੁੰਦਾ ਸੀ। ਕਿ, ਅਗਰ ਅਸੀਂ ਨਾ ਪੜ੍ਹ ਕੇ ਗਏ ਤੇ ਸਾਨੂੰ ਮਾਰ, ਪੈ ਸਕਦੀ ਏ ਇੱਕ ਤਾਂ ਡਰ ਇੱਕ ਡਰ ਪੈਦਾ ਹੁੰਦਾ ਸੀ। ਮਨ ਦੇ ਵਿੱਚ ਹਨਾ, ਤੇ ਬੱਚਾ ਫਿਰ ਉਸ ਚੀਜ਼ ਨੂੰ ਕਰਕੇ ਵੀ, ਜਾਂਦਾ ਸੀ। ਕਿ ਅ ਜੇ ਪੜ੍ਹ ਕੇ ਜਾਣਾ ਪੂਰਾ, ਤਾਂ ਕਿ, ਸਾਨੂੰ ਕੱਲ ਜਾ ਕੇ ਡਾਂਟ ਨਾ ਖਾਣੀ ਬਈ ਆ ਮਾਰ ਨਾ ਪਵੇ ਹਨਾ।। ਤੇ, ਬੱਚਾ ਫਿਰ ਉਸ ਡਰ ਦੇ ਨਾਲ, ਕਰਕੇ ਜਾਂਦਾ ਸੀ ਆਪਣਾ ਟੈਸਟ ਵਗੈਰਾ, ਜੋ ਉਹਨੂੰ ਮਿਲਦਾ ਸੀ ਕਰਨ ਲਈ ਹਨਾ।
ਹਮ।
ਲੇਕਿਨ ਅਤੇ ਕਿਉਂਕਿ, ਅਰਾਊਡ ਨਈ ਉਸ ਤੋਂ ਪਹਿਲਾਂ ਈ ਘਰਦੇ ਜਿਹੜੇ ਮਾਂ-ਪਿਓ ਹਦੇ ਆ, ਉਹ ਵੀ ਨੂੰ ਹੌਸਲਾ ਦਿੰਦੇ ਆ। ਕਿ, ਚਲੋ ਹੁਣ ਤੁਸੀਂ ਸਾਨੂੰ ਕਿਹੜਾ ਓਈ ਮਾਰ ਸਕਦਾ ਅਧਿਆਪਕ, ਹਨਾ। ਤੇ ਬੱਚਿਆਂ ਦੇ ਮਨ ਚੋਂ ਡਰ ਹੈ ਹੀ ਨਈ
ਹਾਂਜੀ-ਹਾਂਜੀ ਅੱਜ-ਕੱਲ੍ਹ ਤਾਂ ਕੁਛ ਕਹਿ ਨਹੀਂ ਸਕਦੇ ਬੱਚੇ ਵੀ ਜੇ ਮੰਨ ਲਓ, ਕਿਸੇ ਬੱਚੇ ਨੇ ਸਰ ਨੂੰ ਵਗੈਰਾ, ਕਿਸੇ ਨੇ ਕੁਛ ਕਿਹ ਤਾਂ ਜੀ ਬਾਹਰ ਗੁੰਡੇ ਲੈ ਖੜੇ ਹੁੰਦੇ ਆ, ਕੋਈ ਚੰਗੀ ਗੱਲ ਥੋੜੀ ਨਾ
ਹਾਂਜੀ- ਹਾਂਜੀ ਬਿਲਕੁਲ ਜੀ, ਅੱਗੋਂ ਸਵਾਲ ਜਵਾਬ ਕਰਦੇ ਏ ਮਤਲਬ ਕੋਈ ਡਰ ਹੀ ਨਹੀਂ ਏ, ਕੋਈ ਸਤਿਕਾਰ ਹੀ ਨਹੀਂ ਕਰਦੇ, ਕੋਈ ਸਮਾਨ ਆਦਰ ਸਨਮਾਨ ਕਰਨਾ, ਕੁਛ ਨਹੀਂ ਕਰਨਾ
ਹਾਂਜੀ, ਪਰ ਅੱਜ ਕੋਈ ਚੰਗੀ ਗੱਲ ਨੀ ਆ ਨਾ ਜੀ, ਅੱਜ ਅਧਿਆਪਕ ਏ, ਤੁਸੀਂ ਵੱਡਿਆਂ ਦੀ ਰਿਸਪੈਕਟ ਨਹੀਂ ਕਰੋਗੇ। ਅਧਿਆਪਕ ਦੀ ਰਿਸਪੈਕਟ ਨਈ ਕਰੋਗੇ। ਮਾਂ-ਬਾਪ ਦਾ ਰਿਸਪੈਟ ਨਹੀਂੀ ਕਰੋਗੇ। ਭਵਿਸ਼ ਤੇ ਉਹਨੂੰ ਕੁਛ ਨੀ ਮਿਲਣਾ।
ਹਾਂਜੀ- ਹਾਂਜੀ ਉਹ ਤਾਂ ਹੈ ਹੀ ਹੈ ਜੀ ਜੋ ਆਪਣੇ ਮਾਂ-ਪਿਓ ਦੀ ਆਪਣੇ ਅਧਿਆਪਕ ਦੀ ਆਦਰ-ਸਨਮਾਨ ਨਹੀਂ ਕਰੇਗਾ। ਉਹਨੂੰ ਫਿਰ ਅੱਗੇ ਜਾ ਕੇ ਜੀ ਮਤਲਬ ਕੁਛ ਨਹੀਂ, ਹੋ ਸਕਦਾ।
ਹੋ ਨਹੀਂ ਸਕਦਾ ਜੀ ਦੇਖੋ ਜੀ, ਰੱਬ ਵਾਕਣ ਮਾਂ ਬਾਪ ਹੁੰਦੇ ਨੇ, ਰ ਮਾਂ ਬਾਪ ਵਾਕਣ ਅਧਿਆਪਕ ਹੁੰਦੇ ਆ ਜੀ ਜੀ ਇਹਨਾਂ ਦੀਆ ਗੱਲਾਂ ਨ ਮੰਨੋਗੇ ਤਾਂ ਕਿਦੀ ਮੰਨੋਗੇ ਜੀ
ਹਾਂਜੀ, ਅੱਜ-ਕੱਲ ਜੀ ਭੈਣ ਜੀ ਦੇਖੋ ਪਹਿਲੇ ਜਮਾਨੇ ਦੇ ਵਿੱਚ ਬੱਚੇ ਅਧਿਆਪਕ ਤੋਂ, ਡਰਦੇ ਹੁੰਦੇ ਸੀ। ਲੇਕਿਨ, ਅੱਜ ਦੇ ਜ਼ਮਾਨੇ ਵਿੱਚ ਕੀ ਆ ਅਧਿਆਪਕ ਬੱਚਿਆਂ ਤੋਂ ਡਰਦੇ ਆ, ਉਲਟਾ ਹੀ ਹੋ ਗਿਆ ਜੀ
ਜੀ ਹਾਂਜੀ ਜੀ, ਕੀ ਪਹਿਲੇ ਜਮਾਨੇ ਤੇ ਨਾ ਜੋ ਪੇਰੈਂਟਸ ਆਪਣੇ ਬੱਚਿਆਂ ਨੂੰ ਕਹਿੰਦੇ, ਸੀ ਪੜ੍ਹੋ ਉਹ ਮੋਬਾਇਲ 'ਚ ਇਨਾ ਇੰਟਰਸਟ ਲੱਗਦੇ ਸੀ। ਉਹ ਨਾ ਬੱਚਿਆਂ ਨੂੰ ਪੜ੍ਹਾਉਂਦੇ ਸੀ। ਅੱਜ- ਕੱਲ੍ਹ ਜ਼ਮਾਨੇ ਚ ਕੀ ਹੈ ਜੀ। ਮਾਂ- ਬਾਪ ਆਪਣੇ ਉਥੇ ਲੱਗੇ ਦੇ ਨੇ ਫੋਨ ਚ, ਬੱਚਾ ਹੀ ਲੱਗਿਆ ਉਥ ਓਦ ਵੱਡਾ ਜੀ ਪੜ੍ਹਦ ਹੈ ਨਈ, ਉਹ ਖਾਲੀ ਸਕੂਲ ਜਾ ਕੇ ਕੰਮ ਕੁਛ ਕਰਦਾ ਨਈ, ਬਸ ਐਵੇਂ ਗੁੰਡਾ ਚੰਡੀਗੜ੍ਹ ਕੁੱਛ ਕਰ ਲੈਂਦਾ
ਹਾਂਜੀ-ਹਾਂਜੀ ਬਸ। ਹਾਂਜੀ, ਬਹੁਤ ਹੀ ਬਦਲ ਚੁੱਕਾ ਸਮਾਂ ਪਹਿਲੇ ਦਾ
ਹਾਂ ਹਾਂਜੀ-ਹਾਂਜੀ ਸਮਾਂ ਜੀ ਪੈਲੇ ਤੇ ਬੋਤ ਵਧੀਆ ਸੀ। ਬੀ ਸਬਦੀ ਲੋਕੀ ਮੰਨਦੇ, ਬੱਚੇ ਸਬਦੀ ਮੰਨਦੇ ਸੀ। ਚਾਏ ਵੱਡਾ ਹੋਏ ਜੀ। ਜੀ ਪੈਲੇ ਤਾਂ ਡਰਦੇ ਵੀ ਸੀ। ਪੇਰੈਂਟਸ ਤੋਂ ਜਾਂ ਚਾਚੇ ਤਾਏ ਜਾਂ ਕਿਸੇ ਕੋ ਡਰਦੇ ਸੀ। ਹੂਣ ਤੇ ਨੀਂ ਕਿਸੇ ਕੋ ਨੀਂ ਡਰਦਾ ਕਿਸੇ ਕੋ ਵੀ
ਹਾਂਜੀ-ਹਾਂਜੀ, ਓ ਤਾਂ ਹੈ ਈ ਏ ਜੀ। ਸਾਨੂੰ ਜੀ ਭੈਣ ਜੀ, ਆਪਣੇ ਬੱਚਿਆਂ ਨੂੰ ਵੀ ਏਈ ਸ਼ਿਕਸ਼ਾ ਦੇਣੀ ਚਾਈਦੀ ਐ, ਵੱਡਿਆਂ ਦਾ ਸਤਿਕਾਰ ਕਰੋ।
ਹਾਂਜੀ, ਹਾਂਜੀ।
ਹਨਾਂ ਆਪਣੇ ਰੰਗ ਬੋਲਦੇ ਆ ਓਨਾਂ ਦਾ ਵੀ ਆਦਰ ਸਮਾਨ ਕਰੋ ਅਗਰ ਦੇਖੋ, ਵੱਡਿਆਂ ਦਾ ਆ ਦਰ ਸਮਾਨ ਕਰਾਂਗੇ ਤਾਂ ਹੀ ਸਾਨੂੰ ਕੁ ਕੁਛ ਹਾਸਿਲ ਹੋ ਸਕਦੇ ਵਿੱਚ ਹਨਾਂ। ਅਗਰ ਅਸੀਂ ਵੱਡਿਆਂ ਨੂੰ ਜਵਾਬ-ਸਵਾਬ ਕਰਾਂਗੇ। ਹਨਾ, ਤੇ ਓਨਾਂ ਦਾ ਕੈਣਾਂ ਨੀਂ ਮੰਨਾਂਗੇ, ਤੇ ਫਿਰ ਰੱਬ ਵੀ ਵੇਖਦਾ ਏ। ਤੇ ਫੇਰ ਹਂ। ਬਸ ਜੀ ਹੁਣ ਕੀ ਕੈਅ ਸਕਦੇ ਆਂ ਬੱਚਿਆਂ ਨੂੰ ਤੇ ਕੁਛ ਨ੍ਹੀਂ ਬੋਲ ਸਕਦੇ। ਬਸ ਇਹ ਹੈ ਕਿ ਆਪਣੇ ਬੱਚਿਆਂ ਨੂੰ ਸਈ ਸ਼ਿਕਸ਼ਾ ਦੇ ਸਕਦੇ ਆਂ।
ਹਾਂਜੀ-ਹਾਂਜੀ, ਆਏ? ਪਰ ਐ ਆਏ ਈ ਏ ਜੀ। ਅਗਰ ਕਿਸੇ ਨਾਲ ਐਵੇਂ ਜਾਂ ਬੁਰਾ ਬ੍ਰਤਾਵ ਕਰਾਂਗੇ। ਜੇ ਅੱਗੇ ਭਵੀਛਿਆ ਆਏਗਾ ਨਾਂ, ਓਨਾਂ ਨਾਂ ਵੀ ਐਵੇਂ ਹੋਏਗਾ। ਕੈਂਦੇ ਜਿਵੇਂ
ਹਾਂ, ਹਾਂਜੀ-ਹਾਂਜੀ।
ਜੇ ਅੱਜ ਓ ਕਰ ਰੇ ਨੇਂ ਤੇ ਕੱਲ ਭਰਨਗੇ ਵੀ ਓਈ।
ਹਾਂਜੀ-ਹਾਂਜੀ, ਓ ਤਾਂ ਹੈ ਈ ਆ ਜੀ।
ਬਸ ਲੀ, ਬਸ ਵੀ ਜਦੋਂ ਦੇਖੋ ਜੀ ਕਿਸ ਨਾ ਕਰੋ ਤਾਂ ਨੀਂ ਪਤਾ ਲੱਗਦਾ। ਜੇ ਆਪਣੇ ਨਾਲ ਬੀਤੇ ਨਾਂ ਤਾਂ ਪਤਾ ਲੱਗਦਾ।
ਹਾਂਜੀ-ਹਾਂਜੀ ਓ ਤਾਂ ਬਿਲਕੁਲ ਸਈ ਬੋਲਿਆ ਜੀ ਤੁਸੀਂ। ਆਪਣਾ ਅਪ ਆਪਣੇ ਨਾਲ ਜਦੋਂ ਹੁੰਦਾ ਤਾਂ ਓਸ ਚੀਜ਼ ਦਾ ਪਤਾ ਲੱ ਗਦਾ ਐ, ਐਵੇਂ ਤੇ ਜੀ ਸਾਰੇ ਇੱਕ ਦੂਸਰੇ ਦਾ ਮ
ਹਾਂਜੀ-ਹਾਂਜੀ।
ਹਾਂਜੀ।
ਤੇ
ਬਸ ਜੀ, ਭੈਣ ਜੀ, ਤਾਡੇ ਤੇ ਬੋਤ ਵਧੀਆ ਮੈਨੂੰ ਇੱਕ ਸਿੱਖਣ ਨੂੰ ਮਿਲਿਆ। ਕਿ ਮਤਲਬ ਅਧਿਆਪਕ ਬੋਤ ਵਧੀਆ, ਮਤਲਬ ਯੋਗਦਾਨ ਹੈ ਸਾਡੇ ਜ਼ਿੰਦਗੀ ਚ ਓਨਾਂ ਦਾ। ਓਨਾਂ ਦੇ ਬਿਨਾਂ ਅੱਜ-ਕਲ ਜੇੜੇ ਲੋਕੀ ਇਨ੍ਹਾਂ ਪੜ੍ਹ ਚੁੱਕੇ ਏ, ਡਾਕਟਰ ਬਣ ਗਏ ਏ ਵ ਵਕੀਲ ਬਣ ਗਏ ਇੰਜੀਨੀਅਰਿੰਗ ਕਰ ਰੇ ਐ, ਓਨਾ ਤੋਂ ਬਿਨਾਂ ਨਈਂ ਹੋ ਸਕਦਾ ਸੀ ਓ ਕੁਛ।
ਹਾਂਜੀ, ਹਾਂਜੀ। ਜੀ ਸਭ, ਸਭ ਕੰਮ ਪਿੱਛੇ ਜੀ ਅਧਿਆਪਕ ਦਾ ਹੱਥ ਹੁੰਦਾ ਐ ਜੀ ਜ਼ਰੂਰ, ਓਨਾਂ ਬਿਨਾਂ ਕੋਈ ਕੰਪਨੀ ਵਗੇ ਕੁੱਛ ਵੀ ਨੀਂ ਕਰ ਸਕਦੇ ਅਸੀਂ।
ਹਾਂ, ਹਾਂਜੀ, ਹਾਂਜੀ।
ਹਾਂਜੀ।
ਬਸ ਜੀ ਇਨ੍ਹਾਂ ਦਾ ਸਤਿਕਾਰ ਕਰੋਂ। ਅਪਣੇ ਆਪ ਭਵਿੱਸ਼ਯ ਤਾਡਾ ਸਵਰ ਜਾਣਾ।
ਹਾਂਜੀ, ਹਾਂਜੀ ਜੀ, ਅਸੀਂ ਤੇ ਏਹੀ ਕੈਂਣੇ ਆਂ ਕਿ ਆਪਣੇ ਬੱਚਿਆਂ ਨੂੰ ਸਮਝਾਣੇ ਆਂ ਓ ਵੀ ਸਮਝ ਜਿਵੇਂ ਸਾਡੀ ਗੱਲ ਮੰਨਦੇ ਨੇਂ। ਠੀਕ ਐ ਜੀ ਸਤਿ ਅਕਾਲ ਜੀ। ਆਨਾ ਘਾਰ।
ਠੀਕ, ਠੀਕ ਹਾਂਜੀ- ਹਾਂਜੀ ਆਵਾਂਗੇ ਜਰੂਰ ਆਵਾਂਗੇ ਤੁਸੀਂ ਆਈਓ। ਹਾਂਜੀ
ਠੀਕ ਹੈ
ਠੀਕ ਏ